ਹੈਲੋ
ਹੈਲੋ, ਸਾਸਰੀ ਕਾਲ।
ਸ਼ਸ਼ੀ ਕਾਲ ਜੀ। ਹੋਰ ਕਿਵੇਂ ਹੋ?
ਹਾਂਜੀ ਵਧੀਆ। ਕੀ ਕਰ ਰਹੇ ਸੀ?
ਕੁਛ ਨੀ ਬਸ ਚਾਹ ਪੀਣ ਸਲਾਹ ਸੀਗੀ।
ਅੱਛਾ, ਕੁਛ ਨੀ ਮੈ ਵੀ ਸੋਚਦੀ ਸੀ ਨਿੰਬੂ ਪਾਣੀ। ਦੁਪਹਿਰ ਟਾਈਮ ਮੈਂ ਚਾਹ ਤਾਂ ਅਵੋਇਡ ਕਰ ਰਹੀ ਹਾਂ ਅੱਜ-ਕੱਲ੍ਹ ਮੈਂ ਡੇਲੀ।
ਹਾਂਜੀ, ਠੀਕ ਏ। ਉਹ ਪਤਾ ਕੀ ਏ ਕੀ ਮਤਲਬ ਅਸੀਂ ਨੂੰ ਬਾਰਾਂ ਇੱਕ ਵਜੇ ਨਾ ਜਿਵੇਂ ਕੋਈ ਬਨਾਨਾ ਸ਼ੇਕ ਜਾ ਮੈਂਗੋ ਸ਼ੇਕ ਐਵੇਂ ਪੀ ਲੈਣੀ ਆ।
ਠੀਕ ਐ ਨਹੀਂ ਮੈਨੂੰ ਲੱਗਦਾ ਕਿ ਦੁਪਹਿਰੇ ਜੇ ਆਪਾਂ ਖਾ ਵੀ ਰਹੇ ਹਾਂ ਕੁੱਛ ਤਾਂ ਬਿਲਕੁਲ ਲਾਈਟ ਖਾਈਏ। ਮੇਰੇ ਨਾ ਸ਼ਾਮ ਦਾ ਟਾਈਮ ਜੋ ਮੀਲਸ ਹੁੰਦੀਆਂ ਨੇ ਸ਼ਾਮ ਦੇ ਟਾਈਮ ਉਹ ਹੈਵੀ ਹੋ ਜਾਂਦੀਆਂ ਨੇ। ਤੇ ਤਾਂ ਕਰਕੇ ਕੁਛ ਮੈਨੂੰ ਪਤਾ ਨੀ ਕਿਉ, ਜ਼ਿਆਦਾ ਨਾ ਮੈਂ ਜ਼ਿਆਦਾ ਪ੍ਰੋਐਕਟਿਵ ਸ਼ਾਮ ਦੇ ਟਾਈਮ ਹੁਣੀ ਆ ਪੂਰੇ ਦਿਨ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਾਮ ਦੇ ਟਾਈਮ ਅੱਖਾਂ ਖੁੱਲਦੀਆਂ ਨੇ ਵੀ ਹਾਂ, ਪਤਾ ਨੀ ਕੀ ਗੱਲ ਹੈ
ਤਾਂ ਤੁਸੀਂ ਦਿਨ ਦੇ ਵਿੱਚ ਸਾਰਾ ਦਿਨ ਰੈਸਟ ਕਰਿਆ ਕਰੋ ਸ਼ਾਮ ਨੂੰ ਜਿਹੜਾ ਕੰਮ ਹੁੰਦਾ ਉਹ ਸ਼ਾਮ ਨੂੰ ਕਰਿਆ ਕਰੋ।
ਮੈਨੂੰ ਵੀ ਏਦਾਂ ਹੀ ਲੱਗਦਾ ਵੀ ਜ਼ਿਆਦਾ ਸਹੀ ਰਹੂਗਾ
ਹਾਂ ਕਿਉਂਕਿ ਫ਼ੇਰ ਅਗਰ ਸ਼ਾਮ ਨੂੰ ਵਧੀਆਂ ਐਕਟਿਵ ਹੁਣੇ ਤਾਂ ਸ਼ਾਮ ਨੂੰ ਫਟਾਫਟ ਸਾਰੇ ਕੰਮ ਹੋ ਜਾਣਗੇ।
ਪੁਰਾਣੇ ਸਮਿਆਂ ਦੇ ਵਿੱਚ ਏਦਾਂ ਹੁੰਦਾ ਸੀ ਕਿ ਵੀ ਚਾਰ ਵਜੇ ਉੱਠਦੇ ਸੀ ਠੀਕ ਹੈ ਉਸ ਤੋਂ ਬਾਅਦ ਨਾ ਕੰਮ ਨਿਬੇੜ ਲੈਂਦੇ ਸੀ ਚਾਰ ਵਜੇ ਉੱਠ ਕੇ
ਹਾਂਜੀ
ਸੋਵਖਤੇ ਉੱਠਣ ਤੋਂ ਬਾਅਦ ਤਾਂ, ਓ ਪੈ ਜਾਂਦੇ ਸੀ ਬਾਰਾਂ ਇੱਕ ਵਜੇ ਸੌਂ ਜਾਂਦੇ ਸੀ ਤਿੰਨ ਕੁ ਵਜੇ ਚਾਰ ਕੁ ਵਜੇ ਸ਼ਾਮ ਦਾ ਟਾਈਮ ਹੋ ਜਾਂਦਾ ਸੀ। ਮਤਲਬ ਆਪਾਂ ਪੇਰ ਕਹਿ ਸਕਦੇ ਹਾਂ, ਫ਼ੇਰ ਚਾਹ ਵਗੈਰਾ ਬਣਾ ਕੇ ਕੇ ਫੇਰ ਉਹ ਤੋਂ ਬਾਅਦ ਫ਼ੇਰ ਕੰਮ ਲੱਗ ਜਾਣਾ ਠੀਕ ਹੈ। ਫੇਰ ਨੌ ਵਜੇ ਸੋ ਜਾਣਾ ਬਟ ਹੁਣ ਆਪਣਾ ਲਾਈਫ ਸਟਾਈਲ ਨਾ ਇੰਨਾ ਖ਼ਰਾਬ ਹੋ ਰਿਹਾ ਕਿ ਉੱਠਿਆ ਹੀ ਨ੍ਹੀਂ ਜਾਂਦਾ ਚਾਰ ਵਜੇ ਚਾਰ ਵਜੇ ਮੈਨੂੰ ਤਾਂ ਲੱਗਦਾ ਸਿਰਫ਼ ਦੋ ਪ੍ਰਸੈਂਟ ਲੋਕ ਹੋਣਗੇ ਧਰਤੀ ਤੇ ਜਿਹੜੇ ਉੱਠਦੇ ਹੋਣਗੇ
ਹਾਂਜੀ, ਉਹੀ ਏ ਕਿ ਜਿਹਨਾਂ ਨੂੰ ਮਤਲਬ ਕੰਮ ਹੁੰਦਾ ਨਾ ਜਲਦੀ ਤਾਂ ਉਹੀ ਉੱਠਦਾ ਨਹੀਂ ਤਾਂ, ਆਪਣੇ ਵਰਗੇ ਤਾਂ ਕਹਿੰਦੇ ਨੇ ਕਿ ਕੋਈ ਨੀ ਆਰਾਮ ਤੋਂ ਛੇ- ਸੱਤ ਵਜੇ ਉੱਠਾਂਗੇ।
ਸਹੀ ਕਿਹਾ।
ਹਮ, ਹੋਰ ਦੱਸੋਂ
ਜਿਵੇਂ ਆਪਣੀ ਮੰਮੀ ਅਹ ਸਾਰੇ ਹੋ ਗਏ ਹੈਨਾ ਮੰਮੀ ਲੋਕ ਸਾਰੇ ਉੱਠਦੇ ਨੇ ਗੇ ਚਾਰ ਵਜੇ ਪੰਜ ਵਜੇ
ਜੀ ਮੇਰੇ ਮੰਮਾ ਸਾਡੇ ਚਾਰ ਉੱਠਦੇ ਨੇ ਫੇਰ ਮੱਝਾਂ ਵਗੈਰਾ ਦਾ ਕੰਮ ਕਰਦੇ ਨੇ ਸਾਰਾ ਘਰ ਦਾ ਵੀ ਕਰਦੇ ਨੇ ਇਹ ਤੁਸੀਂ ਦੇਖੋਂ ਵੀ ਇਹਨਾਂ ਨੂੰ ਵੀ ਹਨਾ ਇਹ ਆਪਣੇ ਮਦਰ ਹੋ ਗਏ ਜਿਵੇਂ ਹਨਾ ਦਾਦੀ ਇਹ ਵੀ ਸਾਰਾ ਕੰਮ ਕਰਦੇ ਨੇ ਤੇ ਆਪਾਂ ਇਹਨਾਂ ਦੇ ਬਰਾਬਰ ਦਾ ਕੰਮ ਨ੍ਹੀਂ ਕਰ ਸਕਦੇ ਹੈਗੇ
ਆਪਾਂ ਤਾਂ ਪਾਣੀ ਚੱਕ ਕੇ ਨ੍ਹੀਂ ਪੀ ਸਕਦੇ।
ਆਪਾਂ ਹੁਣੇ ਤੋਂ ਹੀ ਥੱਕਣ ਲੱਗੇ ਅੱਗੇ- ਅੱਗੇ ਪਤਾ ਨੀ ਕੀ ਹੋਊਗਾ।
ਜਨਰੇਸ਼ਨ ਬਹੁਤ ਜ਼ਿਆਦਾ ਨਾ ਉਹ ਹੋ ਰਹੀ ਐ ਕਹਿ ਸਕਦੇ ਆ ਆਪਾਂ ਵੀ ਕੰਮ-ਚੋਰ। ਹਮ ਆਲਸੀ ਕਹਿ ਸਕਦੇ ਆ ਆਲਸੀ ਵੀ ਬਹੁਤ ਐ।
ਹਾਂ, ਉਹੀ ਹੈ ਕਿ ਦੇਖੋਂ ਤੁਸੀਂ ਮਤ ਹਾਂਜੀ ਰੁਟੀਨ ਦੱਸੋਂ ਫਿਰ ਤੁਸੀ ਆਪਣਾ
ਮੈਂ ਤੇ ਬਸ ਹੁਣ ਜਾ ਰਹੀ ਮੈਂ ਤੇ ਹੁਣ ਇਹੀ ਸੋਚ ਰਹੀ ਸੀ ਸਲਾਹ ਬਣਾ ਰਹੀ ਸੀ ਕਿ ਮੈਂ ਕੋਈ ਫਰੂਟ ਵਗੈਰਾ ਖਾਵਾ ਉਹ ਵੀ ਸੋਚ ਚ ਰਹੀ ਆ ਵੀ ਕੀ ਕੀ ਖਾਵਾਂ ਤੇ ਉਹ ਹੈਲਦੀ ਵੀ ਰਹੇ ਬਟ ਨਾ ਟੇਸਟ ਨ੍ਹੀਂ ਆਉਂਦਾ ਜਦ ਤੱਕ ਆਪਾਂ ਕੋਈ ਚਾਟ ਮਸਾਲਾਂ ਵਗੈਰਾ ਨਾਲਨੀ ਖਾਂਦੇ ਸੋਚ ਵੀ ਉਹ ਟੇਸਟ ਦਵੇ ਵੀ ਤੇ ਵਧੀਆਂ ਵੀ ਹੋਵੇ
ਗਏ ਤੁਹਾਡਾ ਫੇਵਰੇਟ ਫਰੂਟ ਕਿਹੜਾ ਏ-?
ਮੈਂਗੋ
ਠੀਕ ਐ ਮੱਤੇ ਸਰਦੀਆਂ ਆਲਾ
ਤੇ ਸਰਦੀਆਂ ਦੇ ਵਿੱਚ ਤਾਂ ਕੁਛ ਵੀ ਮਤਲਬ ਸਹੀ ਹੈ ਅੰਗੂਰ ਵਗੈਰਾ ਸਾਰੇ ਅੰਗੂਰ ਖਾ ਲੈਨੀ ਹਾਂ, ਮੈਂ ਪਸੰਦ ਹੈ।
ਹਾਂ, ਇਹ ਤੇ ਹੈਗਾ ਕਿ ਚਲੋ ਸਰਦੀਆਂ ਤਾਂ ਸਾਰੇ ਹੀ ਵਧੀਆ ਲੱਗਦੇ ਨੇ।
ਬਟ ਮੈਂਗੋ ਗਰਮੀ ਦੇ ਵਿੱਚ ਮੈਂਗੋ, ਵਾਟਰਮੈਲਨ
ਮੈਂਗੋ ਜਿਹੜਾ ਮਰਜ਼ੀ ਹੋਵੇ ਚਾਹੇ ਉਹ ਕੱਟ ਕੱਟ ਕੇ ਖਾਣ ਵਾਲਾ ਹੋਵੇ ਚਾਹੇ ਉਹ ਦੂਜੇ ਆਲਾ ਹੋਵੇ ਸਾਰੇ ਹੀ ਵਧੀਆ ਲੱਗਦੇ ਨੇ।
ਮੈਨੂੰ ਜਿਹੜਾ ਦੂਜਾ ਕੱਟ ਖਾਣ ਵਾਲਾ ਹੁੰਦਾ ਜ਼ਿਆਦਾ ਪਸੰਦ ਐ। ਉਹ ਮੈਨੂੰ ਬਹੁਤ ਵਧੀਆ ਲੱਗਦਾ ਤੇ ਬਾਕੀ ਅੰਬ ਦਾ ਅਚਾ ਅਚਾਰ ਵੈਗਰਾ ਕੱਚੀਆਂ ਅੰਬੀਆਂ ਦਾ ਪਾਉਣਾ ਉਹ ਵੀ ਮੈਨੂੰ -ਮੈਨੂੰ ਪਿੱਕਲਜ ਵਿੱਚ ਉਹੀ ਵਧੀਆ ਵਧੀਆ ਲੱਗਦਾ ਹਾਂ, ਪਿੱਕਲ ਦੇ ਵਿੱਚ ਮੈਨੂੰ ਉਹੀ ਵਧੀਆ ਲੱਗਦਾ ਹੈ, ਇੱਕ ਸਵੀਟ ਮੈਂਗੋ ਦਾ ਵੀ ਹੁੰਦਾ ਪਿੱਕਲ ਉਹ ਮੈਨੂੰ ਬਹੁਤ ਪਸੰਦ ਐਂ। ਸਵੀਟ ਮੈਂਗੋ ਚਟਨੀ ਕਹਿ ਸਕਦੇ ਆ ਉਹ ਬਹੁਤ ਟੇਸਟੀ ਲੱਗਦੀ ਐ।
ਹਾਂਜੀ -ਹਾਂਜੀ, ਮਤਲਬ -ਮਤਲਬ ਚਟਨੀ ਟਾਈਪ ਹੁੰਦੀ ਹੈ ਬਟ ਸਵੀਟ ਦੇ 'ਚ ਆ ਜਾਂਦੀ ਆ ਉਹੋ
ਮਤਲਬ ਮਿੱਠੀ ਚਟਨੀ ਹੁੰਦੀ ਐਂ।
ਹਾਂਜੀ- ਹਾਂਜੀ- ਹਾਂਜੀ, ਠੀਕ ਐ -ਠੀਕ ਹੈ ਉਹ ਤਾਂ ਹਾਂਜੀ ਜੀ ਉਹ ਤਾਂ ਮੇ ਮੰਮਾ ਵੀ ਮਤਲਬ ਬਣਾ ਲੈਂਦੇ ਨੇ ਤੇ ਕਈ ਵਾਰ ਹੁੰਦਾ ਕਿ ਆਪਾਂ ਹਨਾ ਕੱਚੀ ਅੰਬੀਆਂ ਦੀ ਵੀ ਚਟਨੀ ਬਣਾਉਂਦੇ ਹਾਂ ਮਿਰਚ ਮਿਰਚਾਂ ਵਗੈਰਾ ਦੇ ਨਾਲ ਪਿਆਜ ਵਗੈਰਾ ਪਾ ਕੇ
ਹਾਂ ਸਹੀ ਕਿਆ
ਗਰਮੀ ਦੇ ਵਿੱਚ ਤਾਂ ਬਸ ਮੈਨੂੰ ਲੱਗਦਾ ਇਹੀ ਕੰਫਰਡ ਫੂਡ ਹੁੰਦਾ ਸਭ ਦਾ ਹੀ ਕੀ ਚਟਨੀ ਹੋਵੇ ਲੱਸੀ ਹੋਵੇ ਤੇ ਨਾਲ ਬਸ ਸਿੰਪਲ ਪਰਾਂਠੇ ਹੋਣ ਵਧੀਆ
ਪਰਾਂਠੇ ਨਹੀਂ ਮੈਨੂੰ ਪਰਾਂਠੇ ਨੀ ਪਸੰਦ ਟੂ ਵੀ ਔਨਹਸਟ ਪਤਾ ਕਿਉਂ ਊਦੇ 'ਚ ਨਾ ਬਹੁਤ ਔਇਲ ਹੁੰਦਾ। ਤਾਂ ਮੈਂ ਸੋਚਦੀ ਹਾਂ ਕਿ ਵੀ ਬਿਲਕੁਲ ਉਹਨੂੰ ਡਾਇਟ ਐ ਫਰੈਂਡਲੀ ਬਣਾ ਸਕਾਂ। ਤਾਂ ਮੈਂ ਪਰਾਂਠੇ ਅਵੋਇਡ ਕਰਦੀ ਹਾਂ ਜਿੰਨਾ ਜ਼ਿਆਦਾ ਕਰ ਸਕਦੀ ਹਾਂ ਮਤਲਬ ਮੈਂ ਆਪਾਂ ਕਹਿ ਸਕਦੇ ਹਾਂ ਮ ਮੱਖਣੀ ਹੋ ਗਿਆ, ਮੱਖਣੀ ਜ਼ਿਆਦਾ ਪਸੰਦ ਕਰਦੇ ਆ ਔਇਲ ਤੋਂ ਜ਼ਿਆਦਾ
ਠੀਕ ਹੈ ਮਤਲਬ ਫਿਰ ਤੁਸੀਂ ਵੀ ਸਿੰਪਲ ਰੋਟੀ ਖਾਣਾ ਚਪਾਤੀ ਵਗੈਰਾ ਖਾਣੀ ਪਸੰਦ ਕਰਦੇ ਹੋ, ਠੀਕ ਹੈ - ਠੀਕ ਉਹ ਮਤਲਬ ਫੇਰ ਤੁਸੀਂ ਉਹਦੇ ਲਈ ਮਤਲਬ ਸਿੰਪਲ ਆਟੇ ਦੀ ਖਾਂਦੇ ਹੋ ਜਾਂ ਮਤਲਬ ਮਲਟੀ ਗ੍ਰੀਨ ਵਗੈਰਾ ਹੋ ਗਿਆ ਵੇਂ।
ਨਹੀਂ- ਨਹੀਂ ਸਿੰਪਲ ਆਟਾ ਇੰਨਾ ਜ਼ਿਆਦਾ ਤਾਂ ਨਹੀਂ ਮਲਟੀਗ੍ਰੇਨ ਵਗੈਰਾ ਤਾਂ ਨਹੀਂ ਸਿੰਪਲ ਆਟੇ ਦੀ ਰੋਟੀ ਈ ਖਾਂਦੇ।
ਠੀਕ -ਠੀਕ ਐ ਚਲੋ ਵਧੀਆ ਥੋੜਾ ਹੈਲਥ ਕੋਂਸ਼ੀਅਸ ਵੀ ਹੋਣਾ ਚਾਹੀਦਾ।
ਜ਼ਰੂਰੀ ਐ ਹੈਲਥ ਕੋਂਸੀ਼ਅਸ ਹੋਣਾ ਕਿਉਂਕਿ ਫਿਰ ਵੇਟ ਗੇਨ ਹੋਣ ਟਾਈਮ ਫਿਰ ਬੰਦੇ ਨੂੰ ਬਹੁਤ ਔਖਾ ਹੋ ਜਾਂਦਾ ਲੋਸ
ਹਾਂਜੀ। ਮੈਂ ਤੁਹਾਨੂੰ ਦੱਸਾਂ ਮੈਂ ਹਰ ਚੀਜ਼ ਟਰਾਈ ਕਰ ਲੀ ਮੈਂ ਮਤਲਬ ਬਨਾਨਾ ਸ਼ੇਕ ਵੀ ਡੇਲੀ ਕਰ ਤਾਂ ਬਹੁਤ ਚੀਜ਼ਾਂ ਪ੍ਰੋਟੀਨ ਵੀ ਖਾਣਾ ਸ਼ੁਰੂ ਕਰਤਾ ਪਰ ਮੇਰਾ ਵੇਟ ਬਿਲਕੁਲ ਵੀ ਗੇਨ ਨਹੀਂ ਹੁੰਦਾ ਹੈਗਾ।
ਹੂੰ।
ਤੇ ਮੈਂ ਡਾ ਹਾਂਜੀ ਮੇਰਾ ਬਸ ਜਿੱਥੇ ਮਤਲਬ ਹੁਣ ਹੋਇਆ ਸੀਗਾ ਥੋੜਾ ਜਾ ਲਾਈਕ ਥਰ ਟੀ ਏਟ, ਥਰਟੀ ਨਾਈਨ ਐਵੇਂ ਉਹ ਵੀ ਮੈਂ ਵਿੱਚ ਦੀ ਮੇਰੀ ਤਬੀਅਤ ਖ਼ਰਾਬ ਹੋ ਗਈ ਉਹ ਵੀ ਜਿਹੜਾ ਹੋਇਆ ਸੀਗਾ ਉਹ ਵੀ ਘੱਟ ਗਿਆ।
ਤੁਸੀ ਇੱਕ ਕੰਮ ਕਰ ਸਕਦੇ ਹੋ, ਤੁਸੀਂ ਦੁੱਧ ਜ਼ਿਆਦਾ ਪੀਓ। ਮਿਲਕ ਕੰਜੰਪਸ਼ਨ ਬਹੁਤ ਜ਼ਿਆਦਾ ਵਧਾ ਦਿਉ।
ਠੀਕ ਐ ਮਤਲਬ ਕਿ ਸਵੇ ਅਗਰ ਰਾਤੀ ਪੀਂਣੀ ਆ ਤਾਂ ਸਵੇਰੇ ਵੀ ਪੀਵਾਂ।
ਸਵੇਰੇ ਉੱਠਣ ਸਾਰ ਦੁੱਧ ਪੀਓ ਠੀਕ ਏ, ਸੌਣ ਸਾਰ ਦੁੱਧ ਪੀਓ ਵੱਡਾ ਗਲਾਸ ਵੱਡਾ ਗਲਾਸ ਜਿੰਨਾ ਪੀਓਗੇ ਤੁਹਾਡਾ ਵੇਟ ਵੇਟ ਗੇਨ ਹੋਈ ਜਾਊਗਾ ਉਨ੍ਹਾਂ।
ਠੀਕ ਐ ਠੀਕ ਐ ਬਬੀ ਮਤਲਬ ਜਿਵੇਂ ਦਹੀਂ, ਲੱਸ ਸੀ ਇਹ ਸਭ ਚੀਜ਼ਾਂ ਹੋਰ ਵੀ ਮਤਲਬ ਜ਼ਿਆਦਾ ਪੀਵਾਂ ਅਗਰ,
ਤੁਸੀ ਡੇਅਰੀ ਬਹੁਤ ਜ਼ਿਆਦਾ ਵਧਾ ਦੋ ਤੁਸੀਂ ਜੋ ਫਰੂਟ ਵਗੈਰਾ ਪੀਣੇ ਹੋ ਇਹ ਬੰਦ ਕਰਦੋ। ਫਰੂਟ ਵਗੈਰਾ ਖਾਣੇ ਹੋ। ਉਹਦੀ ਜਗ੍ਹਾ ਤੇ ਡੇਰੀ ਕਰਦੋ। ਇਹਦੇ ਨਾਲ ਥੋਡਾ ਜੋ ਮਾਸ ਐ। ਉਹ ਵਧੂਗਾ ਮਤਲਬ ਆਪਾਂ ਕਹਿ ਮਾਸ ਇੰਕਰੀਜ਼ ਹੁੰਦੇ ਨੇ ਇਹਦੇ ਨਾਲ।
ਹਾਂਜੀ‌ ਹਾਂ।
ਬੋਡੀ ਚ ਫੈਟ ਇੰਕਰੀਜ਼ ਹੋਊਗਾ ਫੈਟ ਦੇ ਨਾਲ ਤੁਸੀਂ ਮੋਟੇ ਹੋਵੋਗੇ।
ਉਹੀ ਐ ਕਿ ਬਸ ਜਿਵੇਂ ਹਨਾ ਹੁਣ ਤਾਂ ਦੇਸੀ ਘਿਓ ਵਗੈਰਾ ਹੋਗਿਆ ਇਹ ਸਭ ਚੀਜ਼ਾਂ ਹੀ ਹੈਲਪ ਕਰਦੇ ਨੇ। ਆਪਣਾ ਵੇਟ ਗੇਨ ਹੋਣ 'ਚ।
ਦੇਸੀ ਘਿਓ ਵਗੈਰਾ ਤੁਸੀ ਖਾਓ ਵੱਧ ਤੋਂ ਵੱਧ ਉਹਦੇ ਨਾਲ ਤੁਹਾਡਾ ਵੇਟ ਗੇਨ ਹੋਊਗਾ। ਤੁਸੀ ਮਤਲਬ ਡੇਅਰੀ ਜ਼ਿਆਦਾ ਖਾਓ ਉਹਦੇ ਨਾਲ ਵੇਟ ਗੈਨ ਪ ਪੱਕਾ ਹੋਊਗਾ ਇਹ ਤਾਂ ਹੰਡਰਡ ਪਰਸੈਂਟ ਅਹ ਸੱਚ ਐ।
ਠੀਕ ਐ ਠੀਕ ਐ ਹੋਰ ਦੱਸੋ।
ਤੇ ਫੇਰ ਆਈ ਹੋ ਗਾਂ ਮੈਡੀਕਲ ਰਿਪੋਰਟ ਜਿਵੇ ਆਪਣਾ ਬਲਡ ਟੈਸਟ ਵਗੈਰਾ ਕਰਾਉਣਾ। ਜਿਦੇ ਨਾਲ ਆਪਾਂ ਨੂੰ ਪਤਾ ਲੱਗਦਾ ਵੀ ਕੋਈ ਬੋਡੀ ਚ ਡੈਫੀਸ਼ਸੀ ਹੈ।
ਹਾਂਜੀ ਉਹ‌ ਉਹ ਤਾਂ ਹਾਂਜੀ ਮਤਲਬ ਮੈਂ ਕਰਾਣੀ ਰਹਿੰਦੀ ਆ ਥੋੜੇ ਟਾਈਮ ਬਾਅਦ ਕਿਉਂਕਿ ਡਾਕਟਰ ਰੈਫਰ ਕਰਦੇ ਨੇ ਕਿ, ਕੇ ਇਹ ਵਾਲੇ ਟੈਸਟ ਕਰਾਓ। ਕਈ ਕਹਿੰਦੇ ਨੇ ਕਿ ਥਾਇਰਡ ਵਗੈਰਾ ਵੀ ਜਦੋਂ ਹੁੰਦਾ। ਉਹ ਵੀ ਨਾ ਤੁਹਾਡਾ ਵੇਟ ਗੇਨ ਨਹੀਂ ਹੋਣ ਦਿੰਦਾ। ਤੇ ਹਾਂਜੀ ਮਤਲਬ ਐਵੇਂ ਦੀ ਤਾਂ ਕੋਈ ਪ੍ਰੋਬਲਮ ਨੀ ਹੈਗੀ ਚੱਲੋ ਵੈਸੇ ਹੀ ਸ਼ਾਇਦ ਨੈਚੁਰਲੀ ਐਵੇਂ ਹੋਣਾ।
ਹਾਂ ਮੇਬੀ ਕਹਿ ਸਕਦੇ ਆ ਇੱਕ ਉਹ ਕਹਿੰਦੇ ਨੇ ਨਾ ਗਲੀਟ ਹੁੰਦੀ ਐ। ਇਨਸਾਨ ਦੀ ਹਰੇਕ ਚੀਜ਼ ਉਹ ਵੀ ਹੋ ਸਕਦੇ ਬਟ ਆਈ ਥਿੰਕ ਪਤਲੇ ਤੋਂ ਪਤਲੇ ਲੋਕ ਵੀ ਮੋਟੇ ਹੋ ਗਏ ਦੁੱਧ ਪੀ-ਪੀ ਕੇ। ਆਈ ਥਿੰਕ ਡੇਰੀ ਰਅਲੀ ਹੈਲਪਸ ਵੇਟ ਕੇਨ।
ਹਾਂਜੀ, ਨਹੀਂ ਵੈਸੇ ਮੈਨੂੰ ਲੱਗਦਾ ਤੁਹਾ ਮਤਲਬ ਵਧੀਆ ਦੱਸਿਆ ਤੁਸੀਂ ਮੈਂ ਮਤਲਬ ਹੋਰ ਬ- ਅਗਰ ਚਾਹ ਪੀਨੀ ਆ ਤਾਂ ਚਾਹ ਦੀ ਜਗ੍ਹਾ ਦੁੱਧ ਈ ਪੀ ਲਿਆ ਕਰਾਂਗੀ। ਕੀ ਹਾਂ ਹਾਂਜੀ-ਹਾਂਜੀ। ਵੈਸੇ ਇਹੀ ਏ ਹੋਰ ਦੱਸੋ ਤੁਹਾਨੂੰ ਕੀ-ਕੀ ਪਸੰਦ ਐ ਖਾਣ-ਪੀਣ ਚ। ਕੀ-ਕੀ ਬਣਾ ਲੈਣੇ ਉਹ।
ਮੈਨੂੰ ਅਹ ਆਪਾਂ ਕਹਿ ਸਕਦੇ ਆ ਕਿ ਵੀ ਚਾਹ ਪੀਣੀ ਬਹੁਤ ਪਸੰਦ ਐ ਮਸਾਲੇ ਵਾਲੀ ਚਾਹ ਬਟ ਹੁਣ ਤੁਹਾਨੂੰ ਪਤਾ ਈ ਐ ਮੇਰੇ ਵੇਟ ਕਰਕੇ ਤਾਂ ਮੈਂ। ਹੁਣ ਸੋ ਚ ਰੀਆਂ ਵੀ ਮੈਂ ਫਲ਼-ਫਰੂਟ ਖਾਵਾਂ ਜਿਨਾਂ ਦੇ ਵਿੱਚ ਵੋਟਰ ਦੀ ਜੋ ਆਪਾਂ ਕਹਿ ਸਕਦੇ ਆ। ਹ ਕੁਆਂਟਿਟੀ ਹੋਵੇ ਉਹ ਜ਼ਿਆਦਾ ਜ ਜਿਵੇਂ ਵਾਟਰਮੈਲਨ ਹਨਾ ਇਹ ਚ ਪਾਣੀ ਜ਼ਿਆਦਾ ਹੁੰਦਾ ਵਾਟਰਮੈਲਨ ਚ ਤਾਂ ਇਹ ਸਾਰੇ ਫਰਫਲੂ ਫ਼ਲ-ਫਲੂਟ ਅ ਸਹੀ ਰਹਿੰਦੇ ਨੇ ਪਾਣੀ ਤਾਂ ਫਿਰ ਲਗਾਤਾਰ ਪੀਆ ਵੀ ਨਹੀਂ ਜਾਂਦਾ। ਨਾ ਤਾਂ ਫਿਰ ਇਹਨਾਂ ਨਾਲ ਹੈਲਪ ਹੋਜੂਗੀ।
ਤੁਸੀਂ ਦੇਖੋ ਆਪਾਂ ਪਾਣੀ ਪੀ ਜਾਂਣੇ ਆ ਨਾ ਫਿਰ ਆਪਾਂ ਨੂੰ ਭੁੱਖ ਵੀ ਨਹੀਂ ਲੱਗਦੀ ਪਾਣੀ ਨਾਲ ਈ ਆਪਣਾ ਢਿੱਡ ਭਰਿਆ-ਭਰਿਆ ਰਹਿੰਦਾ।
ਹਮ, ਸਹੀ ਕਿਹਾ ਕਿੰਨੀ ਵਾਰ ਰੋਟੀ ਖਾਂਣੇ ਉ ਦਿਨ ਚ
ਮੈਂ ਮਤਲਬ ਤਿੰਨੋਂ ਟਾਈਮ ਹੀ ਖਾਂਣੇ ਆ ਦੁ ਨੂੰ ਵੀ ਖਾਣੇ ਆ ਸਵੇਰੇ ਸ਼ਾਮ
ਠੀਕ ਏ, ਤਿੰਨ ਟੈਮ ਰੋਟੀ ਖਾਣੀ ਓ
ਹਾਂਜੀ ਅਗਰ ਮਤਲਬ ਰੋਟੀ ਵੀ ਨਹੀਂ ਦੁਪਹਿਰ ਨੂੰ ਖਾਂਦੇ ਤਾਂ ਕੁਛ ਹੋਰ ਜਿਵੇਂ ਫਰੂਟਸ ਵਗੈਰਾ ਹੋ ਗਏ ਜਾਂ ਮਤਲਬ ਹੋਰ ਐਵੇਂ ਦੀਆਂ ਕਾਫੀਆਂ ਚੀਜ਼ਾਂ ਹੁੰਦੀਆਂ ਨੇ ਉਹ ਖਾ ਲੈਣੇ ਆ ਜਿਵੇਂ ਮਖਾਣੇ ਮੈਂ ਤੁਹਾਨੂੰ ਦੱਸਿਆਂ ਸੀਗਾ
ਹਮ ਸਹੀ ਕਿਹਾ।
ਐਵੇਂ ਹਾਂ ਰੋਸ ਕੀਤੇ ਹੋਏ ਨੇ ਉਹ ਨਮਕ ਵਗੈਰਾ ਚ ਤਾਂ ਉਹ ਖਾ ਲੈਣੇ ਆ ਨਮਕੀਨ ਵਗੈਰਾ ਬਟ ਉਹੀ ਏ ਕਿ ਦੁਪਹਿਰ ਨੂੰ ਤਾਂ ਆਪਾਂ ਹਲਕਾ ਫੁਲਕਾ ਹੀ ਖਾਈਏ ਤਾਂ ਕਿ ਸ਼ਾਮ ਨੂੰ ਆਪਾਂ ਵਧੀਆਂ ਰੋਟੀ ਖਾ ਸਕੀਏ।
ਹਾਂ ਦੁਪਹਿਰੇ ਤਾਂ ਵੈਸੇ ਵੀ ਜੀ ਨਹੀਂ ਕਰਦਾ ਕੁਛ ਇੰਨਾ ਜ਼ਿਆਦਾ ਹੈਵੀ ਖਾਣ ਚ
ਹਾਂਜੀ, ਬਿਲਕੁਲ ਹੋਰ ਦੱਸੋ ਕਿ? ਕੀ ਬਣਾ- ਬਣਾ ਕੀ ਲੈਂਣੇ ਓ ਤੁਸੀ।
ਮੈਂ ਸਾਰਾ ਕੁਛ ਬਣਾ ਲੈਂਣੀ ਹਾਂ ਤੇ ਹੁਣ ਤਾਂ ਮੈਂ ਬਸ ਜਾ ਰਹੀ ਸੀ। ਉਹ ਬਣਾਉਣ ਜਾ ਰਹੀ ਹਾਂ ਫਰੂਟ ਸੈਲਡ ਟਾਈਪ ਕੁਛ ਬਣਾ ਕੇ
ਠੀਕ ਮਤਲਬ ਫਿਰ ਤੁਸੀਂ ਆਪਣੇ ਲਈ ਉਹ ਬਣਾਣੇ ਓ ਕਿ ਮਤਲਬ ਫੈਮਿਲੀ ਲਈ ਵੀ ਬਣਾ ਲੈਂਣੇ ਹੋ ਕਿ ਮਤਲਬ ਤੁਸੀਂ ਆਪ ਹੀ ਹਜੇ ਆਪ ਹੀ ਖਾਂਣੇ ਹੋ
ਫੈਮਿਲੀ ਮੈਂਬਰ ਸਾਰੇ ਪ੍ਰੈਫਰ ਨੀ ਕਰਦੇ ਦੁਪਹਿਰੇ ਫਰੂਟਸ ਵਗੈਰਾ ਖਾਣਾ ਸ਼ਾਮ ਨੂੰ ਪ੍ਰੈਫਰ ਕਰਦੇ ਨੇ ਬਟ ਆਈ ਥਿੰਕ ਮੈਨੂੰ ਹੁਣੇ ਖਾਣੇ ਚਾਹੀਦੇ ਨੇ ਫਰੂਟਸ
ਹਾਂਜੀ। ਤੇ ਨਾਲ਼ੇ ਨਾ ਉਸ ਟਾਈਮ ਆਪਾਂ ਥੋੜ੍ਹਾ ਬਹੁਤ ਮਤਲਬ ਕੰਮ- ਕੁਮ ਕਰਦੇ ਆ ਘੁੰਮਦੇ ਫਿਰਦੇ ਨਾ, ਉਹ ਡਾਇਜਸਟ ਵੀ ਠੀਕ ਤਰੀਕੇ ਨਾਲ ਹੋ ਜਾਂਦੇ ਨੇ
ਸ਼ਾਮ ਟਾਈਮ ਤਾਂ ਰੋਟੀ ਖਾਣੇ ਆ ਉਹ ਤੋਂ ਬਾਅਦ ਸੈਰ ਵਗੈਰਾ ਕਰਨਾ ਸਹੀ
ਹਾਂਜੀ- ਹਾਂਜੀ, ਓਹੀ ਐ ਕਿ ਸੈਰ ਲਈ ਵੀ ਆਪਾਂ ਨੂੰ ਜਾਣਾ ਚਾਹੀਦਾ।
ਹਮ, ਠੀਕ ਏ ਚਲੋ, ਮੈਂ ਬਣਾ ਕੇ ਇੱਕ ਵਾਰ ਟੇਸਟ ਕਰ ਲਾ ਹੈਨਾ
ਹਾਂਜੀ- ਹਾਂਜੀ, ਚਲੋ ਠੀਕ ਏ ਜੀ। ਫਿਰ ਸਸ੍ਰੀ ਕਾਲ ਹਾਂਜੀ- ਹਾਂਜੀ।